ਹੈਲੋ
ਬੋਲੋ?
ਅੱਛਾ ਵਹੀ ਸੋਚ ਰਹੀ। ਕਿ ਅਬ ਤੋ, ਮੈਂ ਤੇ ਹੁਨ ਰਿਚਾਰਜ ਕਰਤਾ ਵਾ। ਮੈਂ ਉਹੀ ਸੋਚਿਆ। ਮੈਂ ਰਿਚਾਰਜ ਕੀਤਾ ਹੁਨ ਕਯਾ? ਆਹ ਸਿਰਫ ਇਹ ਨੈਟਵਰਕ ਦੇ ਚਲਦੇ, ਮੈਂ ਬਾਹਰ ਆ ਕੇ ਬੈ ਗਈ। ਕਿ ਆਵਾਜ ਆਊਗੀ।
ਚੱਲ ਥੋੜੀ ਆਵਾਜ ਆਉਂਣ ਡੀ ਆ।
ਹਾਂ ਇਸੀ ਲਿਯੇ ਉਹ ਨਾ ਅੰਦਰ ਕੋਣੇ ਵਾਲੇ ਰੂਮ ਚ ਨਾ, ਇਹ ਨੈੱਟ ਇੱਕਦਮ ਨੀ ਫੜਦਾ ਵਾ। ਇਸੀਲੀਏ ਸਾਨੂੰ ਅੱਜ ਕੱਲ ਬਾਹਰ ਆ-ਆ ਕੇ ਗੱਲ ਕਰਨੀ ਪੈਂਦੀ ਹੈ।
ਸਿਰ ਵੀ ਦਰਦ ਕਰਨ ਡਿਆ ਵਾ ਐਨਾ।
ਮੈਂ ਤੇ ਦਵਾਈ ਖਾਧੀ ਸ਼ਾਮ ਨੂੰ ਜਾ ਕੇ ਤਾਂ ਜਾ ਕੇ ਮੇਰੀ ਸਿਰ ਦਰਦ ਠੀਕ ਹੋਈ ਆ। ਸ਼ੈਦ ਅੰਦਰ ਈ ਅੰਦਰ ਬੁਖਾਰ ਹੋ ਗਾ ਉਸ ਦਿਨ ਦਾ ਤਾਂ ਹੁਣ ਦਵਾਈ ਖਾਧੀ ਆ ਹੁਣ ਠੀਕ ਹੋਜੂਗਾ ਸ਼ੈਦ।
ਖਾ ਲੈਣੀ ਸੀ।
ਹਾਂ, ਤੇ ਬਦਨ ਦਰਦ ਦੀ ਓਰ ਬੁਖਾਰ ਦੀ ਦਵਾਈ ਖਾਧੀ ਤਾਂ ਜਾ ਕੇ ਸਿਰ ਦਰ ਠੀਕ ਹੋਇਆ ਸਵੇਰੇ ਤੇ ਬਦਨ ਦਰਦ ਵੀ ਹੋਣ ਡਿਆ ਸੀ।
ਮੰਮੀ ਆਗੀ ਬੀਬੀ ਘਰੋ?
ਹਾਂ, ਮੰਮੀ ਤੇ ਆ ਗੀ ਸੱਤ ਕ ਵਜੇ ਆ ਗੀ ਸਬਜ਼ੀ ਕੱਟਣ ਡੀ ਆ ਫਿਰ ਸਬ ਜ਼ੀ ਬਣਾਊਗੀ ਫਿਰ ਮੈਂ ਰੋਟੀ ਬਣਾਊਗੀ ਬਰਬਟੀ।
ਡੈਡੀ ਕੋਲ ਲੈ ਲੇ ਸੀ ਪੰਜਾਹ ਰੁਪਈਆ।
ਹਾਂ, ਦੱਸਣ ਡਿਆ ਸੀ ਘਰ ਆ ਕੇ ਕਿ ਉਨ੍ਹਾਂ ਨੇ ਮੇਰੇ ਕੋਲ ਪੰਜਾਹ ਰਪਏ ਲੇ ਕੈਂਦੇ ਸੀ ਕੀ ਅਸੀਂ ਮੰਮੀ ਨੇ ਕਿਆ ਸੀ ਦਊਗੀ ਨਈ ਦਿੱਤੇ ਤੇ ਦੇ ਦੋ। ਕੈਂਦਾ ਫਿਰ ਮੈਂ ਦੇ ਤੇ ਮੰਮੀ ਫੇਰ ਕੈਂਦੀ ਕੀ ਹਾਂ। ਉਨਾਂ ਨੇ ਰਿਚਾਰਜ ਕੀਤਾ ਸੀ ਇਸੀ ਲਈ ਏ। ਵਸੂਲੀ ਤੁਸੀਂ ਚੰਗੀ ਕਰਦੇ ਆ।
ਵਸੂਲੀ ਕੀ ਮੰਮੀ ਨੇ ਓਦਨ ਡੈਡੀ ਨੂੰ ਬੋਲਿਆ ਸੀ ਕੀ ਜਾਊਗਾ ਸਵੇਰੇ ਤੇ ਦੇਦੀ ਤੇ ਫੇਰ ਡੈਡੀ ਓਦਣ ਦੋ ਦਿਨ ਆਇਆ ਈ ਨੀ।
ਕੀ ਗੱਲ ਜੀਜੂ ਬੋਤ ਤੰਗ ਕਰਨ ਡਿਆ ਸੀ ਪੈਸਿਆਂ ਦੇ ਲੀ ਏ।
ਨਈ ਮੈਂ ਮੰਗ ਲੇ ਮੈਂ ਖਾ ਲੇ ਹੁਣ ਸਮੋਸੇ ਰਵੀ ਕੋ ਲੈ ਕੇ।
ਆਏ ਰਵੀ ਦੇ ਸਮੋਸੇ ਕਿੰਨੇ ਸਵਾਦ ਸੀ ਮੈਨੂੰ ਤਾਂ ਭੁੱਖ ਈ ਨੀ ਲੱਗਦੀ ਮੈਂ ਕੀ ਕਰਾਂ ਇਸ ਲਈ ਮੈਂ ਸੋਚਿਆ ਕੋਈ ਨੀ। ਅਗਰ ਟੋਨੀਕਾ ਦਾ ਸਹਾਰਾ ਤੇ ਟੋਨੀਕਾ ਦਾ ਈ ਸਹਾਰਾ ਸਈ ਮੈਂ ਪੀ-ਪੀ ਕੇ ਈ ਰੋਟੀ ਖਾਊਂਗੀ।
ਹਾਂ ਸਈ ਆ ਓ ਵੀ।
ਕੇ ਮਰਨ ਨਾਲੋਂ ਫੇਰ ਵੀ ਚੰਗਾ ਕੀ ਪੇ ਖਾਓ ਜਿੱਦਾਂ-ਜਿੱਦਾਂ ਖਾ ਸਕਦੇ ਓਦਾਂ ਈ ਖਾਓ।
ਹਾਂ, ਠੀਕ ਈ ਆ।
ਹਾਂ, ਜਾਊਂਗੀ ਮੈਂ ਪੈਸੇ ਪੂਸੇ ਮਿਲਦੇ ਆ ਕਿਤੋਂ। ਤਾਂ ਫਿਰ ਮੈਂ ਜਾਊਂਗੀ ਆ ਮੈਡੀਕਲ ਵਾਲਿਆਂ ਨੂੰ ਪੁੱਛ ਕੇ ਲੈ ਕੇ ਆਊਂਗੀ ਦਵਾਈ। ਓ ਤੇ ਓਨਾਂ ਨੇ ਉਸ ਦਿਨ ਮੇਰੀ ਚੰਗਾ ਭਲਾ ਮੇਰਾ ਦੱਸ ਦੇਣਾ ਸੀ ਮੇਰਾ ਇਲਾਜ ਕਰ ਦੇਣਾ ਸੀ। ਹੋ ਸਕਦਾ ਤੇਰੀ ਛੋਟੀ ਕੁੜੀ ਵਾਂਗੂ ਮੈਨੂੰ ਵੀ ਕੋਈ ਦਿੱਕਤ ਹੋਵੇ ਮੇਰਾ ਵੀ ਓ ਇਲਾਜ ਕਰਦੇ ਤੇ ਮੈਨੂੰ ਵੀ ਭੁੱਖ ਲੱਗਣ ਲੱਗ ਜੇ।
ਸਈ ਗੱਲ ਆ।
ਮੈਨੂੰ ਤਾਂ ਲੱਗਦਾ ਮੈਨੂੰ ਵੀ ਜ਼ਰੂਰ ਓਦਾਂ ਦੀ ਕੋਈ ਪ੍ਰੋਬਲਮ ਹੋਗੀ ਆ ਇਸ ਲਈ ਮੈਨੂੰ ਵੀ ਭੁੱਖ ਲੱਗ ਦਿਆ ਕਰੋ ਮੇਰਾ ਇਲਾਜ ਕਰ ਦੂਗੇ ਤਾਂ ਸ਼ੈਦ ਮੈਨੂੰ ਵੀ ਭੁੱਖ ਲੱਗਣ ਲੱਗ ਜੂਗੀ।
ਤੇ ਤੂੰ ਕਿਹੜੇ ਡੋਕਟਰ ਕੋਲ ਗਈ ਸੀ ਵਖਾਨ?
ਉਨੇ ਮੈਨੂੰ ਗਾਈਨਿਕ ਡੋਕ ਨਈ-ਨਈ ਉਨ ਪਤਾ ਨੀ। ਓ-ਓ ਜਿੱਧਰ ਓ ਬੁੜੀਆਂ ਸਾਰੀਆਂ ਲਾਈਨ ਚ ਲੱਗੀਆਂ ਹੁੰਦੀਆਂ ਵਾ ਨਾ।
ਹੂੰ।
ਅ ਉੱਥੇ ਈ ਉਨੇ ਚਿੱਠੀ ਮੇਰੀ ਉਨੇ ਬਣਾਈ ਤੇ ਉਨੇ ਕਿਆ ਸੀ ਕੀ ਕਵਾਂ ਮੈਂ ਕਿਆ ਕੈ ਦੇ ਕੀ ਭੁੱਖ ਨੀ ਲੱਗਦੀ ਤੈਨੂੰ ਸ਼ਾਇਦ ਏਈ ਕਿਆ ਹੋਊਗਾ। ਤੇ ਓਨਾਂ ਨੇ ਮੈਨੂੰ ਓਹੀ ਬੋਹ ਸਾਰੀ ਜੋ ਲੰਬੀ ਲੰਬੀ ਲੈਣ ਲੱਗਦੀਆਂ ਬੁੱਡੀਆਂ ਦੀ ਓਈ ਵਾਲੇ ਪਾਸੇ ਭੇਜਿਆ ਸੀ।
ਪਤਾ ਨੀ ਕਿੱਥੇ ਕੁ ਲਾ ਦਿੱਤਾ ਹੋਣਾ। ਏ ਤੇ ਗੋਪੂ ਨੂੰ ਤੇ ਘਰ ਛੱਡ ਕੇ ਜਾਣਾ ਚਾਈਦਾ ਸੀ ਏਨੂੰ ਰੋਟੀ ਰੂਟੀ ਦੇ ਕੇ।
ਲੇਕਿਨ ਮੈਂ ਇੱਕ ਵਾਰੀ ਡੋਕਟਰ ਨੂੰ ਜ਼ਰੂਰ ਜਾ ਕੇ ਚੈੱਕ ਕਰੂਗੀ ਕਿ ਮੈਨੂੰ ਕੀ ਪ੍ਰੋਬਲਮ ਆ ਮੇਰਾ ਪਤਾ ਕਰੋ।
ਮੈਂ ਜਾਣਾ ਈ ਵਾਂ ਥੋੜੇ ਦਿਨਾਂ ਨੂੰ ਮੇਰੀ ਬੋਤ ਪ੍ਰੋਬਲਮ ਆ।
ਤੇ ਫੇਰ ਤੇਰੇ ਕੰਮ ਚ ਤੇ ਤੈਨੂੰ ਓ ਕਰਾਉਣਾ ਪੈਣਾ ਵਾ ਨਾ ਟੇਸਟ ਕਰਾਓਣੇ ਪੈਣੇ ਇੱਧਰ ਜਾਣਾ ਪੈਣਾ ਤੇ ਇਨਾਂ ਤੇ ਫਿਰ ਮੈਂ ਵੀ ਭੁੱਲ ਜੂਗੀ ਕਿੱਧਰ-ਕਿੱਧਰ ਕੀ-ਕੀ ਹੁੰਦਾ ਵਾ ਉਨੂੰ ਤੀ ਯਾਦ ਰੈਂਦਾ ਵਾ ਕੀ ਕਿੱਧਰ-ਕਿੱਧਰ ਕੀ-ਕੀ ਆ।
ਮੈਂ ਵੀੰਨੀ ਵਾਰ ਚੱਲ ਗੀਆਂ ਲੇਕਿਨ ਮੈਨੂੰ ਵੀ ਚੇਤਾ ਭੁਲ ਜਾਂਦਾ ਥੋੜਾ ਬੋਤਾ।
ਨਹੀਂ ਯਾਦ ਤੇ ਮੈਨੂੰ ਰਹਿੰਦਾ ਲੇਕਿਨ ਮੈਨੂੰ ਅਗਰ ਕੋਗੇ ਕਿ ਕੋਈ ਇਨਸਾਨ ਮੇਰੇ ਨਾਲ ਜਾਣਦਾ ਮੇਰੇ ਸਹਾਰੇ ਮੈਨੂੰ ਕਹੂਗਾ ਕਿ ਤੂੰ ਹੀ ਸਭ ਕੁਝ ਦੱਸਣਾ ਕਰਨਾ ਫਿਰ ਤਾਂ ਇੱਦਾਂ ਮੈਨੂੰ ਯਾਦ ਹੀ
ਮੈਨੂੰ ਵੀ ਚੇਤਾ ਭੁਲ ਜਾਂਦਾ ਵਾ ਪੂਰਾ-ਪੂਰਾ ਮਤਲਬ ਥੋੜਾ ਬਹੁਤਾ ਯਾਦ ਰਹਿੰਵਾ ਲੇਕਿਨ ਥੋੜ੍ਹਾ ਬਹੁਤ ਤਾਂ ਚੇਤਾ ਭੁੱਲ ਜਾਂਦਾ ਵਾ।
ਬਟ ਅਗਰ ਫਿਰ ਵੀ ਉਹ ਨਹੀਂ ਜਾ ਪਾਉਗੀ ਤਾਂ ਫਿਰ ਕੀ ਕਰਨਾ ਫਿਰ ਜਾਣਾ ਹੀ ਪੈਣਾ ਵਾ ਫੇਰ ਮੈਂ ਚੱਲੂਗੀ ਮੈਂ ਆਪਣਾ ਵਖਾ ਲੂੰਗੀ ਤੂੰ ਆਪਣਾ ਵਖਾਲੀ
ਜਾ ਕੇ ਵੀ ਉਹਨੇ ਪਰੇਸ਼ਾਨ ਹੀ ਹੋਣਾ।
ਅਰੇ ਉਹ ਸਾਂਭ ਸਕਦੇ ਮੈਨੂੰ ਬਹੁਤ ਗੁੱਸਾ ਲੱਗਿਆ ਉਸ ਦਿਨ ਕਿ ਉਦਾਂ ਤੋਂ ਬੱਚਾ ਸਾਂਭ ਨੀ ਸਕਦੀ ਅਸੀਂ ਤੁਹਾਡੇ ਰੋਂਦੇ ਬੱਚੇ ਚੁਪ ਕਰਾ ਦਿੰਦੇ ਆ, ਉਹਦੀ ਕੁੜੀ ਇਹੋ ਫਿਰ ਵੀ ਮੈਂ ਚੁੱਪ ਕਰਾ ਦਿੰਦੀ ਹੁੰਦੀ ਸੀ ਰੋਂਦੀ ਨੂੰ ਵੀ ਉਹ ਮੁੰਡਾ ਉਤਕ ਸ਼ਾਂਤੀ ਬਹਿ-ਬਹਿ-ਬਹਿ-ਬਹਿ ਕੀਤਾ ਤੇ ਬਸ ਕਹਿ ਤੇ ਚਲੋ ਚਲੋ-ਚਲੋ-ਚਲੋ, ਇਹਦਾ ਕਰਨੀ ਚਾਹੀਦੀ ਬਸ ਮੇਰੀ ਹੁਣੇ ਵਾਰ ਆ ਜਾਣੀ ਸੀ ਮੈਨੂੰ ਥੋੜ੍ਹੀ ਦੇਰ ਰਹਿਣ ਦਿੰਦੇ ਤੇ। ਇੰਨੀ ਦੂਰ ਜਾ ਕੇ ਇੰਨਾ ਖੱਜਲ ਖਰਾਬ ਹੋ ਕੇ ਕੀ ਫਾਇਦਾ ਹੋਇਆ। ਕੀ ਪਤਾ ਮੈਨੂੰ ਕੋਈ ਟੇਸਟ ਟੂਸਟ ਲਿਖਦੇ ਮੈਂ ਟੇਸਟ ਕਰਵਾਉਂਦੀ ਆਪਣੇ ਹੈਲੋ, ਹੈਲੋ। ਹੈਲੋ। ਹੈਲੋ।